ਹੈਲੋ।
ਹਾਂਜੀ!
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ, ਕੀ ਹਾਲ ਨੇ ਭੈਣ ਜੀ?
ਹਾਂਜੀ, ਵਧੀਆ ਜੀ, ਤੁਸੀਂ ਸੁਣਾਓ?
ਆਪਾਂ ਵੀ ਵਧੀਆ
ਹੋਰ ਕੀ ਕਰ ਰੇ ਓ
ਹੋਰ ਕੀ ਕਰ ਰਹੇ ਹੋ ਆਪਾਂ ਕੁਛ ਨੀ
ਸੌਣ ਦੀ ਤਿਆਰੀ ਕਰਿ ਹੋ
ਤਾਂ ਸੌਣ ਲੱਗੇ ਸੀ।
ਟੈਮ ਨਾਲ ਸੌਵਾਂਗੇ
ਹੋਰ, ਰੋਟੀ-ਪਾਣੀ ਖਾ ਲਿਆ?
ਹਾਂਜੀ, ਰੋਟੀ-ਪਾਣੀ ਖਾ ਲਿਆ ਤੇ, ਤਦੇ ਸੌਵਾਂਗੇ ਬਿਨਾ ਰੋਟੀ-ਪਾਣੀ ਖਾਦਿਆਂ ਕੋਈ ਸੌਂਦਾ।
ਅੱਛਾ, ਆਜ ਕਿੰਨਾ ਆਯਾ?
ਆਏ ਸੀ, ਐਗ-ਕੜੀ ਤੇ ਨਾਲ ਬਣਾਏ ਸੀ ਮਾਂ-ਛੋਲਿਆਂ ਦੀ ਦਾਲ।
ਐਗ ਕੜੀ, ਓ, ਕੀ ਹੁੰਦਾ?
ਹਾਂਜੀ ਲੋ ਤੁਹਾਨੂੰ ਪਤਾ ਈ ਨੀ, ਐਗ-ਕੜੀ ਕੀ ਹੁੰਦਾ, ਆਂਡਿਆਂ ਆਂਡੇ ਬਣਾਏ ਉਬਾਲ ਕੇ ਹਾਂਜੀ।
ਨਹੀ, ਉਹ ਤੇ ਉਹ ਫੇਰ ਉਬਲੇ ਹੋਏ ਆਂਡੇ ਹੋਏ ਇਹ ਕੜੀ ਕੜੀ ਤੇ ਕੁਛ ਹੋਰ ਹੁੰਦਾ ਹੋਣਾ?
ਨਹੀਂ ਨਹੀਂ, ਤਰੀ ਜਿਹੜੀ ਹੁੰਦੀ ਉਹਨੂੰ ਗਾੜੀ ਜਿਹੀ ਬਣਾ ਕੇ ਤੇ ਉਹਨੂੰ ਇੱਕ ਕੜੀ ਕਹਿੰਦੇ ਆ।
ਅੱਛਾ
ਹੋਰ ਦੱਸੋ?
ਹੋਰ ਕੁਛ ਨੀ ਅੱਜ ਸਾਡੇ ਸ਼ਹਿਰ ਮੀਂਹ ਆਂਦਾ ਪਿਆ
ਅੱਛਾ ਜੀ, ਹਾਂਜੀ ਬਾਰਿਸ਼ ਤੇ ਸਾਰੇ ਸ਼ਹਿਰਾਂ ਦੇ ਵਿੱਚ ਆ ਰਹੀ ਐ
ਤੁਹਾਡੇ ਉੱਥੇ ਵੀ ਆਂਦਾ ਪਿਆ
ਹਾਂਜੀ-ਹਾਂਜੀ
ਤੁਹਾਡੇ ਉੱਥੇ ਕਦੋਂ ਆਂਦਾ ਪਿਆ
ਸਾਡੇ ਵੀ ਆ ਰਿਹਾ ਵੇ
ਕਦੋਂ ਆਇਆ ਸੀ
ਇਹ ਤੇ ਬਈ ਇਗਜੈਕਟ ਟਾਈਮ ਤੇ ਨੀ ਮੈਨੂੰ ਪਤਾ ਕਦੋਂ ਆਇਆ ਬਈ ਬਾਰਿਸ਼ ਆ ਰਹੀ ਆ ਸ਼ਾਮ ਦੀ ਆ ਰਹੀ ਐ
ਚਲੋ ਵਧੀਆ ਮੌਸਮ ਠੰਡਾ ਹੋਜੇਗਾ ਹੁਣ
ਹਾਂਜੀ ਗਰਮੀ ਵੀ ਬਹੁਤ ਹੋਈ ਦੀ ਸੀ ਨਾ ਹੱਦ ਤੇ ਮਤਲਬ ਮੁਕਾਤੀ ਗਰਮੀ ਨੇ ਇਸ ਕਰਕੇ ਬਾਰਿਸ਼ ਆਣੀ ਵੀ ਜ਼ਰੂਰੀ ਸੀ
ਹੋਰ
ਹੋਰ ਵਧੀਆ
ਹੋਰ ਸੁਣਾਓ ਕੀ ਕੀਤਾ ਅੱਜ
ਅੱਜ ਕੀ ਕਰਨਾ ਅੱਜ ਤੇ ਬਸ ਇਂਜ ਹੀ ਟੈਮ ਬੀਤ ਗਿਆ ਹੋਈ ਮੌਸਮ ਅੱਜ ਸਵੇਰ ਦਾ ਹੀ ਸਹੀ ਸੀ ਸਵੇਰ ਦਾ ਬੱਦਲ ਹੋਇਆ ਦਾ ਸਵੇਰੇ ਵੀ ਪਹਿਲਾਂ ਬਾਰਿਸ਼ ਆਈ ਐ ਉਸ ਤੋਂ ਬਾਅਦ ਹੁਣ ਵੀ ਬਾਰਿਸ਼ ਆ ਰਹੀ ਐ ਅਜ ਮੌਸਮ ਠੰਡਾ ਹੀ ਸੀ ਤੇ ਉਹ ਇਸ ਕਰਕੇ ਮੇਰੀ ਅੱਜ ਨਾ ਭੈਣ ਦੀ ਨੂੰਹ ਆ ਗਈ ਉਹਦਾ ਫੋਨ ਆ ਗਿਆ ਸੀ ਸਵੇਰੇ ਈ
ਤੇ ਮਾਸੀ ਦੀ ਘਰ ਈ ਓ ਤੇ ਮੈਂ ਕਿਹਾ ਹਾਂਜੀ ਘਰ ਈ ਆ ਮੈਂ ਤੇ ਤੇ ਪਰ ਉਹ ਆਈ ਨਹੀਂ ਨਹੀਂ-ਨਹੀਂ, ਲੋਕਾਂ ਲਈ ਹੁੰਦੇ ਹੋਣੇ ਪੇਕੇ ਨਾ ਸਾਡੇ ਘਰ ਦੇ ਕੋਲ ਹੀ ਐ ਤੇ ਉਹ ਛੋਟੀ ਆ ਨਾ। ਕੁੜੀਆਂ ਦਾ ਉਹਦਾ ਪਿਆਹ ਜਿਆਦਾ ਉਹ ਕਹਿੰਦੀ ਮੈਂ ਦਾਦੀ ਜੀ ਦੇ ਘਰ ਜਾਣਾ ਵੀ। ਓ ਕਹਿੰਦੇ ਚੱਲ ਲੈਜਾਗੇ। ਫਿਰ ਸ਼ਾਮੀ ਐ ਨਾ ਕਹਿੰਦੀ ਇਹ ਸੋ ਗਈ ਮੈਂ ਇਸ ਕਰਕੇ ਫਿਰ ਮੈਂ ਕਿਹਾ ਚਲੋ ਸ਼ਾਮੀ ਜਾਵਾਂਗੀ। ਫੇਰ ਉਹ ਦਸ ਲੰਚ ਲੂਚ ਕਰਕੇ ਗਏ ਆ ਨਾ ਤੇ ਇਸ ਕਰਕੇ ਫਿਰ ਦਸ ਵਜੇ ਮੇਰਾ ਬੇਟਾ ਹੀ ਛੋੜ ਕੇ ਆਇਆ ਬਾਰਿਸ਼ ਆ ਰਹੀ ਸੀ। ਹਾਂਜੀ ਉਰੇ ਮੈਂ ਕਿਹਾ ਚੱਲ ਤੂੰ ਇਨੂੰ ਛੋੜਿਆ ਜਾ ਕੇ। ਰਹਿੰਦੇ ਤਾਂ ਸਾਡੀ ਗਲੀ ਦੇ ਵਿੱਚ ਈ ਪਰ ਬਾਰਿਸ਼ ਕਰਕੇ ਮੈਂ ਕਿਹਾ ਚੱਲ ਛੋੜਿਆ। ਕੀ ਤੁਰ ਕੇ ਜਾਣਗੇ।
ਅੱਛਾ।
ਹਾਂਜੀ। ਹੂੰ ਹਾਂ, ਪੈਦਲ ਈ ਕੋਲ ਈ ਤੇ ਹੈ ਪੰਜ ਮਿੰਟ ਦਾ ਰਸਤਾ ਨੀ ਹੈਗਾ। ਤੁਰ ਕੇ ਹੀ ਆ ਗਏ। ਨਹੀਂ ਨਹੀਂ, ਉਹ ਤੇ ਉਹ ਤੇ ਫਿਰ ਦੂਰ ਐ ਨਾ ਘਰ ਤੇ ਮੇਰੀ ਸਿਸਟਰ ਦਾ ਘਰ ਤੇ ਦੂਰ ਐ।
ਤੇ ਜਿਹੜੀ ਇਹਦੀ ਨੂੰਹ ਦੇ ਪੇਕੇ ਆ ਨਾ ਉਹ ਕੋਲ ਈ ਐ ਉਹ ਸਾਡੇ ਘਰ ਦੇ ਕੋਲ ਨੇ ਇਸ ਕਰਕੇ ਉਹ ਰੋਜ਼ ਕਹਿੰਦੀ ਸੀ ਮਾਸੀ ਜੀ ਮੈਂ ਆਵਾਂਗੀ ਮੈਂ ਆਵਾਂਗੀ ਤੇ ਓ ਕਹਿੰਦੀ ਚਲੋ ਅੱਜ ਮੌਸਮ ਠੰਢਾ ਸੀ ਮੈਂ ਕਿਹਾ ਚਲੋ ਚੱਲਣੀ ਆ
ਅੱਛਾ, ਉਹਨਾਂ ਲਈ ਬਣਾਏ ਸੀ ਤੁਸੀਂ ਅੱਜ ਆਂਡੇ।
ਹਾਂਜੀ-ਹਾਂਜੀ, ਉਹ ਖਾ ਲੈਂਦੇ ਨੇ ਚਿਕਨ ਵਿਕਨ ਵੀ ਖਾ ਲੈਂਦੇ ਚਿਕਨ ਤੇ ਚਲੋ ਬਣਾਇਆ ਨੀ ਅਸੀਂ ਮੈਂ ਕਿਹਾ ਚਲੋ ਏ ਓ ਪਹਿਲਾਂ ਮੋਮੋਸ ਚੀਜ਼ਾਂ ਲੈਂਦੀਆਂ ਫੇਰ ਅੱਗੇ ਫੇਰ ਮੈਂ ਕਿਹਾ ਚਲੋ ਹੁਣ ਮੈਂ ਬਣਾ ਲੈਂਦੀ ਖਾਣਾ ਤੇ ਉਹ ਕਹਿੰਦੀ ਸੀ ਨਹੀਂ ਖਾ ਕੇ ਜਾਣਾ ਮੈਂ ਰਾਤੀ ਰੋਟੀ ਨੀ ਖਾਂਦੀ ਘੱਟ ਹੀ ਆ। ਮੈ ਚਲੋ ਜਿਹੜੀ ਇੱਕ ਅੱਧੀ ਖਾਣੀ ਆ ਖਾ ਕੇ ਜਾਣਾ ਕੀ ਆਪਣੇ ਮੰਮੀ ਨੂੰ ਠੀਕ ਕਰਾਓ। ਰੋਟੀ ਬਣਵਾਓਗੇ ਮੰਮੀ ਆਪਣੇ ਕੋਲੋਂ ਚਲੋ। ਫੇਰ ਚਲੋ ਖਾ ਲੈਂਦੀ ਆ ਤਦ ਕਰਕੇ
ਤੇ ਹੋਰ ਕੁਛ ਨੀ ਖਵਾਇਆ ਤੁਸੀਂ
ਨਹੀਂ ਨਹੀਂ ਉਹ ਬਣਾਨ ਨਹੀਂ ਸੀ ਦੇ ਰਹੀ ਉਹ ਕਹਿੰਦੀ ਨਹੀਂ ਮੈਂ ਖਾਣੀ ਨਹੀਂ। ਉਹ ਤੇ ਮੈਂ ਕਿਹਾ ਚਲੋ ਅਸੀਂ ਵੀ ਤੁਹਾਡੇ ਲਈ ਥੋੜ੍ਹਾ ਬਣਾ ਰਹੇ ਅਸੀਂ ਵੀ ਇਹੀ ਖਾਣਾ ਤੁਸੀ ਵੀ ਇਹੋ ਖਾ ਲੈਣਾ।
ਬਾਹਰੋਂ ਕੁਛ ਮੰਗਵਾ ਲੈਂਦੇ ਸਨੈਕਸ ਵਗੈਰਾ।
ਸਨੈਕਸ ਮੰਗਵਾਏ ਸੀ ਨਾ ਫਿਰ ਓ ਸਨੈਕਸ ਹੀ ਖਾਧੇ ਨਾ।
ਤੇ ਫਿਰ ਤਦ ਤੇ ਉਹ ਕਹਿ ਰਹੀ ਸੀ ਹੁਣ ਨਾ ਰੋਟੀ ਦੀ ਇੱਛਾ ਨਹੀਂ ਹੈਗੀ ਰੋਟੀ ਨਹੀਂ ਹੁਣ ਮੈਂ ਖਾਣੀ। ਮੈਂ ਵੈਸੇ ਘੱਟ ਰੋਟੀ ਖਾਂਦੀ ਆ ਰਾਤ ਟਾਈਮ ਤਦ ਕਰਕੇ ਮੈਂ ਕਿਹਾ ਨਹੀਂ ਚਲੋ ਚੰਗਾ ਨੀ ਲੱਗਦਾ।
ਡਾਇਟ ਪਲ ਡਾਇਟ ਕਰਦੇ ਨੇ ਉਹ
ਨਹੀਂ ਨਹੀਂ ਉਹ ਤੇ ਵੇਟ ਲਿਫਟਰ ਹੈਗੇ ਨੇ ਡਾਇਟ ਕਿਥੋਂ ਕਰਨੀ ਉਹਨਾ ਨੇ। ਹਾਂਜੀ।
ਪਲੇਅਰ ਨੇ ਉਹ।
ਹਾਂਜੀ ਹਾਂਜੀ ਕੋਚ ਨੇ। ਸਕੂਲ ਕਿਸੇ ਵਿੱਚ ਕੋਚਿੰਗ ਦਿੰਦੇ ਨੇ। ਹਾਂਜੀ ਹਾਂਜੀ ਸਟੇਡੀਅਮ ਇੱਥੇ ਸਟੇਡੀਅਮ ਐ। ਉੱਥੇ ਕੋਚਿੰਗ ਦੇਣ ਜਾਂਦੇ ਬੱਚਿਆਂ ਨੂੰ।
ਅੱਛਾ।
ਹੋਰ ਸੁਣਾਓ।
ਹੋਰ ਗਏ ਨੀ ਤੁਸੀਂ ਹਮਕੁੰਟ ਸਾਹਿਬ।
ਨਹੀਂ ਜਾਣਾ ਹੈ ਅਸੀਂ ਵੀ ਕਹਿ ਰਹੇ ਹਾਂ ਬਾਬਾ ਜੀ ਸਾਨੂੰ ਵੀ ਸੱਦਣ ਅਸੀਂ ਵੀ ਜਾਈਏ ਫਿਰ। ਦਰਸ਼ਨ ਕਰੀਏ ਬਾਬਾ ਜੀ ਦੇ ਸੰਗਤਾਂ ਹੋ ਕੇ ਆ ਰਹੀਆਂ। ਕਹਿ ਰਹੀ ਹਾਂ ਸਭ ਜਾਣੇ ਜਾਓ ਬਾਬਾ ਜੀ ਦੇ ਦਰਸ਼ਨ ਕਰਕੇ ਆਓ। ਅਸੀਂ ਤੇ ਆਪ ਕਹਿੰਦੇ ਬਾਬਾ ਜੀ ਸਾਨੂੰ ਸੱਦਣ ਅਸੀਂ ਵੀ ਜਾਈਏ ਉੱਥੇ ਦਰਸ਼ਨ ਕਰਕੇ ਆਈਏ।
ਆਪਾਂ ਤਿੰਨੇ ਆ ਡਰੈਵਰ ਆਪਾਂ ਕਰਦੇ ਆ ਬਹੁਤ ਕੁਝ।
ਚਲੋ ਵਧੀਆ ਤੁਹਾਨੂੰ ਬਾਬਾ ਜੀ ਨੇ ਕਿਹਾ ਵੀ, ਸੱਦਾ ਭੇਜਿਆ, ਚਿੱਠੀ ਪਾਈ ਏ ਤੁਹੀ ਹੋ ਕੇ ਆਓ। ਸ਼ਾਇਦ ਅਸੀਂ ਵੀ ਸਲਾਹ ਬਣਾ ਰਹੇ ਹਾਂ ਕੋਈ ਪਤਾ ਨੀ। ਜਾਵਾਂਗੇ ਅਸੀ ਵੀ ਮੇਰੀ ਸਿਸਟਰ ਦਾ ਫੋਨ ਆਇਆ ਸੀ ਨਾ ਉਹਨਾਂ ਦੇ ਬੱਚੇ ਚੱਲੇ ਆ ਨਾ ਤੇ ਕਹਿ ਰਹੇ ਨੇ ਮਾਸੀ-ਮਾਸੜ ਜੀ ਚੱਲੋ ਤੁਸੀਂ ਵੀ। ਕਹਿ ਰਹੇ ਆ ਚਲੋ ਸਲਾਹ ਬਨਾਨੇ ਹਾਂ। ਚੱਲਾਂਗੇ
ਅੱਛਾ।
ਹਾਂਜੀ। ਹਾਂ ਵੇਖੋ। ਜੇ ਬਾਬਾ ਜੀ ਨੇ ਸੱਦਿਆ ਹੋਏਗਾ ਤੇ ਹਰ ਸਬਬ ਪਹੁੰਚ ਜਾਣ। ਬਾਬਾ ਜੀ ਤੇ ਬੁਲਾਉਂਦੇ ਪਏ ਨੇ। ਹੁਣ ਅਸੀਂ ਵੇਖੋ ਜਲਦ ਹੂੰ। ਇਹ ਹੁਣ ਬਾਰਿਸ਼ ਨਾ ਬਸ ਲੱਗਣ। ਇਹ ਆ ਵੀ ਜਾਣਾ ਤਾਂ ਬਾਰਿਸ਼ਾ ਨਾ ਸ਼ੁਰੂ ਹੋਣ
ਅਜ ਤੂਫਾਨ ਹੀ ਹਰ ਜਗਾ ਆਦਾਂ ਪਿਆ ਬਸ
ਹਾਂਜੀ।
ਨਿਊਜ਼ਾਂ ਜਾਂਦਾ ਪਿਆ ਗੱਡੀਆਂ ਟਰੱਕ ਪਲਟਦੇ ਪਏ ਆ।
ਹੂੰ ਹੂੰ ਵਿਖਾਇਆ ਉਹਨਾਂ ਨੇ ਹੇਮਕੁੰਡ ਵੀ ਵਿਖਾਇਆ ਨਾ ਉੱਥੇ ਵੀ ਬਹੁਤ ਤੂਫਾਨ ਆਇਆ ਅੱਜ ਸਵੇਰੇ।
ਅੱਛਾ।
ਹਾਂਜੀ। ਇਸ ਉਹੀ ਹੁਣ। ਹਰ ਸ਼ਹਿਰ ਦੇ ਵਿੱਚ ਆ ਰਹੇ। ਤੇ ਉੱਧਰਲੀ ਸਾਈਡ ਤੇ ਤੇ ਹੋਏਗਾ ਨਾ ਵੀ ਸਵੇਰੇ ਬਾਹਰ ਆਹੇ ਸੀ ਨਾ। ਉੱਥੋਂ ਦਾ ਮੌਸਮ ਵੀ ਥੋੜਾ ਖ਼ਰਾਬ ਹੀ ਸੀ।
ਹੁਂ, ਮੁਫ਼ਤ ਤੇ ਵੈਸੇ ਵੀ ਆਪਨੇ ਸਮਾਨ ਪੂਰਾ ਲੈ ਕੇ ਜਾਓ, ਆਕਸੀਜਨ ਵਗੈਰਾ। ਦਵਾਈਆਂ, ਆਕਸੀਜਨ ਦੇ ਸਿਲੰਡਰ।
ਹਾਂ।
ਤੇ ਤੁਹਾਡੇ ਕੰਮ ਨੀ ਆਉਂਦੇ ਤੁਸੀਂ ਕਿਸੇ ਹੋਰ ਨੂੰ ਦੇ ਦੋ।
ਹਾਂਜੀ, ਉਜੇਂ ਏ ਹੀ ਕਹਿ ਰਹੇ ਨੇ ਕਪੂਰ ਆਪਣਾ, ਕਪੂਰ ਆਪਣੇ ਨਾਲ ਲੈ ਕੇ ਆਓ ਬਈ। ਕਪੂਰ ਸੁੰਗਦੇ ਜਾਓ ਤੇ ਆਪਣੇ-ਆਪ ਚੜਾਈ ਲੈੰਆਦੇ ਜਾਓ।
ਨਹੀਂ, ਹੈ ਔ ਉੱਧਰੋਂ ਐਮਾਜੋਨ ਵਗੈਰਾ ਤੋਂ ਸਿਲੰਡਰ ਮਿਲਦੇ ਆ। ਡੇਢ-ਦੋ ਸੌ ਰੁਪਏ ਦਾ ਆੁੰਦਾ ਸਿਲੰਡਰ ਇੱਕ ਉਹ ਆਪਣੇ ਨਾਲ ਲੈ ਕੇ ਜਾਓ ਆਪਣਾ ਹੀ ਏ ਰੇਨਕੋਟ ਵਗੈਰਾ ਲੈ ਕੇ ਜਾਓ
ਆਓੋ ਇਥੇ ਹਾਂਜੀ, ਉਹ ਤੇ ਕਹਿ ਰਹੇ ਨੇ, ਦੱਸ ਰਹੇ ਨੇ ਵੀ, ਸਰਦੀਆਂ ਦੇ ਕੱਪੜੇ ਲੈ ਕੇ ਆਓ। ਆਪਣਾ ਵੀ ਤੁਸੀਂ ਆਪਣੇ ਸ਼ਹਿਰ ਦੇ ਮੌਸਮ ਵਾਗੁਂ ਨਾ ਆਣਾ ਇੱਧਰ ਏਦੇ ਤਾਂ ਬਰਫ਼ ਪਈ ਹੈ। ਬਹੁਤ ਠੰਢ ਏ ਇਸ ਕਰਕੇ ਵੀ ਆਪਣੇ, ਸਰਦੀਆਂ ਦੇ ਕੱਪੜੇ ਲੈ ਕੇ ਆਉਣਾ। ਆਪਣਾ ਪੂਰਾ ਅਰੇਂਜਮੈਂਟ ਕਰ ਕੇ ਆਓ। ਹੋਰ? ਤੁਸੀਂ ਕਿਹਨਾਂ ਨਾਲ ਜਾ ਰਹੇ ਹੋ?
ਆਪਾਂ ਵੀ ਆਪਣੇ ਮਾਸੀ ਹੋਰ ਨਾਲ ਜਾ ਰਹੇ ਆਂ। ਉਨੇ ਬਚ ਬੱਚੇ ਨੇ, ਦੂਜੀ ਮਾਸੀ ਦੇ ਬੱਚੇ ਨੇ। ਮਾਮੇ ਦਾ ਮੁੰਡਾ ਹੈ।
ਚਲੋ ਵਧੀਆ ਞੀ ਅ
ਆਪਾਂ ਵੀਸ, ਟਰੈਵਲਰ ਕਰ ਰੇ ਹਾਂ। ਹੁਣ ਵੇਖੋ। ਕਿੱਥੋਂ ਕਰਾਂਗੇ।
ਹਾਂਜੀ-ਹਾਂਜੀ।
ਤੇ, ਆਪਾਂ ਹੋਰ ਅੱਗੇ ਅੱਗੇ ਵੀ ਕਿੱਥੋਂ ਘੁੰਮ ਕੇ ਸੋਚ ਰੇਹਾਂ। ਬਦਰੀਨਾਥ ਵਗੈਰਾ ਘੁੰਮ ਕੇ ਆਵਾਂਗੇ।
ਅੱਛਾ।
ਇਸੀ ਬਾਨੇ ਥੋੜ੍ਹਾ ਘੁੰਮਿਆ ਵੀ ਜੇਗਾ।
ਹਾਂ, ਉਹ ਤੇ ਹੈ ਈ ਏ ਵੀ। ਨਿਕਲਿਆ ਤੇ ਜਾਂਦਾ ਨੀ ਘਰਾਂ ਚੋਂ।
ਕੰਮ, ਕੰਮ ਹਜੇ ਠੰਡੇ ਪੈ ਆ ਬਜ਼ਾਰ ਚ। ਕੰਮ-ਕਾਰ ਐ ਨੀ। ਹੁ ਨੀ ਬੰਦੇ ਕੋਲ ਟਾਈਮ ਐ ਥੋੜਾ ਘਰੋਂ ਨਿਕਲ ਜੇਗਾ। ਨੀ ਕੰਮ ਤਾਂ ਫੇਰ ਕਰਨਾ ਈ ਏ ਸਾਰੀ ਉਮਰ ਈ।
ਉਈ ਏ, ਕੰਮ ਤੇ ਸਾਰੀ ਉਮਰ ਈ ਕਰਨਾ ਇਹਦੇ। ਬਾਬੇ ਦੇ ਦਰਸ਼ਨ ਵੀ ਕਰਨ ਜਾਣੇ ਚਾਈਦੇ ਆ। ਜ਼ਰੂਰੀ ਏ ਬਈ ਉਹ।
ਤੁਸੀਂ ਪਹਿਲੇ ਕਦੀ ਗੇ ਵੇਓ?
ਮੈਂ ਬਚਪਨ ਦੇ ਵਿੱਚ ਗਈ ਵੀ ਆ। ਛੋਟੇ ਹੁੰਦਿਆ ਚਾਰ, ਪੰਜ, ਛੇ ਸਾਲ ਦੇ ਹੁ
ਤੇ ਉਦੋਂ, ਤਿਦ ਕੇਹੋ ਜੀ ਰਹੀ ਸੀ ਤੁਡੀ ਚੜ੍ਹਾਈ?
ਕਿਆ ਪਤਾ। ਉਦੋਂ ਬਚਪਨ ਦੇ ਵਿੱਚ ਗਏ ਯਾਦਾਂ ਥੋੜ੍ਹਾ ਰਹਿੰਦੀਆਂ ਇੰਨੀ।
ਪੈਦਲ ਚੜੇ ਸੀ ਜਾਂ ਮਤਲਬ ਘੋੜੇ ਵਗੈਰਾ ਦੇ ਬਹਿ ਕੇ ਗਏ ਸੀ?
ਨਈ-ਨਈ ਉਹ ਜਿਹੜਾ ਪਿੱਠੂ ਹੁੰ-ਹੁੰ ਜਾਂਦੇ ਨੇ ਉਹਨਾਂ ਦੇ ਉੱਤੇ।
ਅੱਛਾ, ਤੁਸੀਂ ਮਤਲਬ ਥੱਕ ਗਏ ਸੀ?
ਹਾਂਜੀ। ਬੱਚਾ ਇੰਨਾ, ਬੱਚਾ ਕਿਹੜਾ ਤੁਰ ਸਕਦਾ ਚਾਰ-ਪੰਜ ਸਾਲ ਦਾ। ਪੰਜ-ਛੇ ਸਾਲ ਦਾ ਬੱਚਾ ਥੱਕ ਵੀ ਜਾਂਦਾ ਵੇ। ਇਸ ਕਰਕੇ ਲ ਹਾਂਜੀ, ਕਿਸੇ ਵੇਲੇ ਤੁਰ ਲੈਂਦੇ ਸੀ ਗੇ ਨੀ ਉਹਦੇ ਤੇ ਬਹਿ ਜਾਣਾ। ਠੀਕ ਹ
ਅੱਛਾ। ਤੇ ਪਿੱਠੂ ਆਲਾ ਤੁਹਾਡੇ ਨਾਲ-ਨਾਲ ਹੀ ਤੁਰੀ ਜਾਂਦਾ ਸੀ?
ਹਾਂਜੀ, ਨਹੀਂ ਜਿਵੇਂ ਸਾਡੇ ਘਰ ਦੇ ਬੱਚੇ ਹੋਰ ਹੋਣਗੇ ਨਾ। ਜਿਵੇਂ ਇੱਕ ਬੱਚੇ ਨੂੰ ਲਾ ਤਾਂ, ਦੂਜਾ ਬੱਚਾ ਬਹਿ ਜੇਗਾ ਚਲੋ ਵੀ ਹੋ ਗਯਾ ਨਾ। ਤੇ ਇੱਕ ਬੱਚਾ ਥੋੜ੍ਹੀ ਦੇਰ ਸੋ ਲਵੇਗਾ। ਚਲੋ
ਅੱਛਾ। ਚਲੋ ਵਧਿਆ, ਆਪਾਂ ਤੇ ਅਜੇ ਤੱਕ ਨੀ ਗਏ
ਹਾਂ ਚਲੋ ਵਧੀਆ। ਨਈ ਜਨੇ ਚਾਈਦੇ ਦਰਸ਼ਨ ਜਾਣਾ ਚਾਈਦਾ ਬਾਬੇ ਦੇ ਦਰਸ਼ਨ ਕਰਨ।
ਹੋਰ
ਹੋਰ ਬਸ ਨੀਂਦ ਆ ਰੀਏ ਹੁਣ ਸੋਵਾਂਗੇ। ਹੁਣ ਬਾਰਿਸ਼ ਵੇਖੋ, ਸਾਰੀ ਰਾਤ ਚੱਲਦੀ ਏ ਜਾਂ ਕੀ ਏ।
ਹਾਂ, ਬਾਰਿਸ਼ਾਂ ਕਰਕੇ ਲੈਟਾਂ ਦਾ ਨੀ ਪਤਾ। ਲੈਟ ਨਾ ਚਲ ਜੇ।
ਹਾਂਜੀ-ਹਾਂਜੀ।
ਆਜ ਤੇ ਵੈਸੇ ਈ, ਪਾਣੀ- ਪੂਣੀ ਵੀ ਨੀ ਆ ਰਿਹਾ ਸੇਹਿਰਾ 'ਚ।
ਹਾਂ‌ ਅੱਜ ਸਵੇਰੇ ਸਾਡੇ ਸਗੋਂ ਪਾਣੀ ਆ ਈ ਨੀ ਸੀ ਰਿਹਾ। ਇਹ ਸ਼ੂਕਰ ਹਾਂਜੀ। ਇਹ ਸ਼ੂਕਰ ਏ ਸ਼ਾਮੀ, ਦਪੇਰ, ਰਾਤੀ ਆ ਗਿਆ ਥੋੜਾ, ਥੋੜ੍ਹੀ ਜੀ ਟੈਂਕੀ ਭਰ ਲਈ ਆ। ਹੁਣ ਕੋਈ ਦਿੱਕਤ ਨੀ ਇਨੀ ਵੀ ਚਲੋ।
ਅੱਛਾ। ਚਲੋ ਭੈਣ ਜੀ ਮੈਂ ਨਾ ਤਾਨੂੰ ਬਾਅਦ ਚੋਂ ਕਰਦਾ, ਫੇਰ ਗੱਲ ਕਰਦੇ ਆ ਆਪਾਂ।
ਹੂੰ